ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਸ਼੍ਰੀ ਅਕਾਲ।
ਹੋਰ ਸੁਣਾਓ ਕੀ ਹਾਲ ਏ ਵਧੀਆ।
ਵਧੀਆ- ਵਧੀਆ- ਵਧੀਆ ਤੁਸੀਂ ਸੁਣਾਓ।
ਹੈਲੋ।
ਹਾਂਜੀ।
ਹਾਂਜੀ, ਹਾਂਜੀ ਮੈਂ ਕਿਹਾ ਘਰ ਸਭ ਠੀਕ ਨੇ
ਹੋਰ ਹੋਰ ਸਭ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਸੀ।
ਬਸ ਬੈਠੇ ਜਿਹੇ ਸੀ, ਥੋੜ੍ਹੀ ਦੇਰ ਟਾਈਮ ਮਿਲਿਆ ਸੀ। ਵੇਲੇ ਹੋਏ ਸੀ ਥੋੜ੍ਹਾ ਜਿਹਾ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਹੀ ਕਰ ਲਈਏ। ਹਮ, ਹੋਰ ਤੇ ਹਾਂਜੀ। ਉਹ ਹੋ ਗਏ ਵਿਹਲੇ ਬਣਾ ਲਈ ਰੋਟੀ। ਗਰਮੀ ਬਹੁਤ ਗਰਮੀ ਹੁੰਦੀ ਹੈ। ਹਾਂ ਪਰ ਇਹ ਵ ਕਿ ਗਰਮੀ ਹੁੰਦੀ ਹੈ। ਪਰ ਬਾਰਿਸ਼ ਆ ਜਾਂਦੀ ਏ ਕੱਲ੍ਹ ਹੁਣ ਕੱਲ੍ਹ ਬਹੁਤ ਬਾਰਿਸ਼ ਹੋਈ, ਅੱਜ ਸਵੇਰੇ ਬਹੁਤ ਬਾਰ ਕੱਲ੍ਹ ਠੀਕ ਮੌਸਮ ਸੀ ਅੱਜ ਸਵੇਰੇ ਬਹੁਤ ਬਾਰਿਸ਼ ਹੋਈ ਇਕਦਮ ਨਾ ਲੱਗਦਾ ਨੀ ਸੀ ਰਾਤੀ ਕੀ ਬਾਰਿਸ਼ ਹੋਏਗੀ ਤੇ ਸਵੇਰੇ ਉੱਠ ਕਿਉਂ ਉੱਥੇ ਬਹੁਤ ਬਾਰਿਸ਼ ਹੁੰਦੀ ਪਈ ਸੀਗੀ, ਤੇ ਮੌਸਮ ਉਹ ਨਾਂ ਥੋੜਾਂ ਫ਼ਰਕ ਪੈ ਜਾਂਦਾ ਹੈ ਬਾਰਿਸ਼ ਹਨਾ, ਗਰਮੀਂ ਤੇ ਬਹੁਤ ਹੋ ਜਾਂਦੀ ਏ ਹਮ ਅਦਰਵਾਈਜ਼ ਗਰਮੀਂ ਬਹੁਤ ਜ਼ਿਆਦਾ ਹੁੰਦੀ ਏ ਬਾਕੀ ਹੋਰ, ਉਹੀਂ ਤੂਫ਼ਾਨ ਆਉਂਦਾ ਏ ਤੇ ਬਾਰਿਸ਼ ਆਉਂਦੀ, ਬਹੁਤ ਬਾਰਿਸ਼ ਹੋਈ ਸਵੇਰੇ ਤੇ
ਓਈ ਨਾ, ਗੰਦ ਵੀ ਓਨਾਂ ਹੀ ਪੈਂਦਾ ਘਰ ਵਿੱਚ ਜਦੋਂ ਇੰਨ੍ਹਾਂ ਤੂਫਾਨ ਆਉਂਦਾ
ਏਧਰੋਂ ਸਫਾਈਆਂ ਕਰਕੇ ਹਟੋ, ਪਿੱਛੇ ਸਾਰੀ ਸਫਾਈਆਂ ਕੀਤੀਆਂ, ਤੇ ਅਗਲੇ ਦਿਨ ਹੀ ਸਮਝੋ ਤੂਫ਼ਾਨ ਇਨਾਂ ਫ਼ਿਰ ਉਹਨੀ ਡਸਟਿੰਗ ਸਾਰੇ ਤੇ ਬਸ ਸਮਝੋਂ ਮਿਹਨਤ ਕਰਨ ਦਾ ਫ਼ਾਇਦਾ ਨੀਂ ਹੁੰਦਾ ਕੋਈ ਆਇਆ ਉਹੀ ਹੁੰਦਾ ਬਸ, ਬਾਰਿਸ਼ ਆ ਜਾਂਦੀ ਤੂਫ਼ਾਨੀ ਮਿੱਟੀ- ਮਿੱਟੀ ਉੱਡਦੀ ਨਾ ਬਹੁਤ ਉਹ ਗੰਦੀ ਲੱਗਦੀ ਹੈ ਹ ਬਾਰਿਸ਼ ਤੇ ਵਧੀਆਂ ਲੱਗਦੀ ਚਲੋਂ ਬਾਰਿਸ਼ਾਂ ਤੇ ਹੋਣੀਆਂ ਏ, ਹਜੇ ਤੇ ਤੇ, ਬਸ ਅਸੀਂ ਤੇ ਹੁਣ ਕੰਮ ਵੀ ਉਹ ਆਇਆਂ ਤਾਂ ਸੀ, ਘਰ ਉਹਦੇ ਕਰਕੇ ਥੋੜਾ, ਜ਼ਿਆਦਾ ਹੁੰਦਾ ਪਿਆ ਸੀ, ਮੈਂ ਮੈਂ ਕਿਹਾ ਚਲੋ ਬਹੁਤ ਦਿਨ ਵੱਡੇ ਹੁੰਦੇ ਚਲੋ ਮੈਂ ਕਿਹਾਂ ਛੁੱਟੀਆਂ ਨੇ ਬੱਚਿਆਂ ਦੀ ਤੇ ਚਲੋ ਕੰਮ ਜਿਹੜਾ ਰਹਿੰਦਾ ਮਕਾਨ ਦਾ ਪੂਰਾ ਕਰਾਉਣ ਵਾਸਤੇ ਚਲੋ ਉਹ ਕਰਵਾ ਲੈਂਦੇ ਆਂ ਹੁਣ ਨਾ ਬਸ ਉਹ ਵੀ ਲਵਾਇਆ ਤਾਂ ਸੀ ਤੁਹਾਨੂੰ ਪਤਾ ਫੇਰ ਘਰ ਲੇਬਰ ਲੱਗੀ ਦੀ ਹੋਏ ਤੇ ਵੈਸੇ
ਵੈਸੇ ਹੀ, ਹਾਂ ਨਿਕਲ ਜਾਂਦਾ ਫੇਰ ਤਾਂ ਬਿਲਕੁੱਲ ਟਾਈਮ ਨਹੀਂ ਲੱਗਦਾ ਹੈਗਾ ਬੜਾ ਕੰਮ ਹੁੰਦਾ ਹੈਗਾ ਆ
ਤਾਂ ਕਰਕੇ ਮੈਂ ਕਿਹਾ ਫਿਰ ਮੈਂ ਕਿਹਾ ਚਲੋ ਹੁਣ ਥੋੜਾ ਜਿਹਾ ਟਾਈਮ ਕੱਢਿਆ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਵਾਂ, ਤੇ ਨਾਲੇ ਮੈਂ ਤੁਹਾਨੂੰ ਕੁੱਛ ਪੁੱਛਣਾਂ ਵੀ ਸੀ ਤੇ ਮੈਂ ਕਿਹਾਂ ਚਲੋ ਪੁੱਛ ਵੀ ਲਵਾਂਗੇ ਹਾਲ ਚਾਲ ਵੀ ਪੁੱਛ ਲਵਾਂਗੇ, ਨਾਲ ਤੇ ਗੱਲ ਵੀ ਹੋ ਜਾਏਗੀ। ਮੈਂ ਏ ਸੋਚਦੀ ਮੈਂ ਨਾ ਕੰਮ ਲਵਾਏ ਦਾ ਘਰ ਪੇਂਟ ਕਰਵਾਨੇ ਪੇ ਆ ਅਸੀਂ ਘਰ ਨਾ ਕਮਰੇ ਬੜੇ ਗੰਦੇ ਗੰਦੇ ਹੋ ਜਾਂਦੇ ਨੇ ਜਿਵੇਂ ਤੇ ਦੀਵਾਲੀ ਕੋਈ ਵੈਸੇ ਟਾਈਮ ਨੀ ਹੁੰਦਾ। ਓ ਲੇਬਰ ਕੋਲ ਵੀ ਟਾਈਮ ਨੀ ਹੁੰਦਾ ਪੇਂਟਰ ਵਗੈਰਾ ਜੋ ਹੁੰਦੇ ਨੇ ਉਹ ਵੀ ਬੜੇ ਬਿਜੀ ਹੁੰਦੇ ਨੇ ਉਦੋਂ, ਵੀ ਸਾਰਿਆਂ ਨੇ ਆਪਣੇਂ ਆਪਣੇਂ ਘਰ ਕਰਾਉਣਾਂ ਹੁੰਦਾ ਏ, ਤੇ ਫੇਰ ਮੈਂ ਸੋਚਿਆ ਚਲੋਂ ਅਸੀਂ ਪਹਿਲਾਂ ਹੀ ਕਰਵਾ ਲੈਂਨੇ ਆ। ਫੇਰ ਮੈਂ ਤੁਹਾਡੀ ਇੱਕ ਸਲਾਹ ਲੈਂਣੀ ਸੀ।
ਹੂੰ, ਹਾਂਜੀ
ਤੁਸੀਂ ਮੈਨੂੰ ਐ ਦੱਸੋਗੇ ਕਿ ਅੱਜ ਕੱਲ੍ਹ ਕੀ ਟਰੈਂਡ ਚੱਲਦਾ ਪਿਆ ਹੁਣ ਜਿਵੇਂ- ਕੋਈ ਕਹਿੰਦਾਂ ਕਮਰਿਆਂ ਚ ਤੁਸੀਂ ਇੰਨਾ ਪੈਸਾਂ ਕਿਉਂ ਖ਼ਰਾਬ ਕਰਦੇਂ ਹੋ ਪੇਂਟ ਕਰਾਂ ਕੇ ਕੋਈ ਕੁਝ ਕਹਿੰਦਾ ਪਿਆ ਤੁਸੀਂ ਇਹ ਕਹਿੰਦੇ ਨੇ ਕਿ ਤੁਸੀਂ ਟਾਇਲਸ ਲਗਵਾ ਲਓ। ਕੋਈ ਕਹਿੰਦਾ ਤੁਸੀਂ ਵੋਲਪੇਪਰ ਲਵਾ ਲਓ। ਪੇਂਟ ਨਾ ਕਰਵਾਓ। ਤੇ ਫੇਰ ਮੈਨੂੰ ਤੇ ਹੁਣ ਕੁਛ ਨਾ ਸਮਝ ਨੀਂ ਆਂਦੀ ਵੀ ਮੈਂ ਥੋੜ੍ਹੀ ਜਿਹੀ ਪਜ਼ਲ ਜਿਹੀ ਹੋ ਗਈ ਆ ਕਨ ਫਿਊਜ਼ ਹੋ ਗਈਂ ਮੈਂ ਕੀ ਕਰਾਂ।
ਹੂੰ।
ਹੂੰ, ਮੈਂ ਕਿਹਾਂ ਚਲੋ ਹੁਣ ਤੁਹਾਡੀ ਸਲਾਹ ਲਿੱਤੀ ਜਾਏਂ ਤੁਸੀਂ ਹੁਣ ਪਿੱਛੇ ਮਕਾਨ ਬਣਵਾਇਆ ਆਪਣਾ। ਕਾਫ਼ੀ ਸੋਹਣਾਂ ਮਕਾਨ ਬਣਾਇਆਂ ਹੈ ਤੇ ਮੈਂ ਕਿਹਾਂ ਚਲ ਤੁਹਾਨੂੰ ਪੁੱਛਣੀ ਆਂ ਤੁਸੀਂ ਕੀ ਕਰਾਇਆ?
ਅਸੀਂ ਤਾਂ ਅਸੀਂ ਵੀ ਬੜੇ ਉਸ ਟਾਈਮ ਤੇ ਨਾ ਕੰਨਫਿਊਜ ਹੋਏ ਸੀਗੇ। ਬਟ ਇਹ ਹੈਗਾ ਆ ਕਿ ਪੇਂਟ ਵਾਕਿਆ ਕਰਾਂਣਾਂ ਦਾ ਕੋਈ ਫ਼ਾਇਦਾ ਨਹੀਂ ਹੈਗਾ।
ਅੱਛਾ, ਅੱਛਾ
ਤੇਂ ਕਿਉਂਕਿ ਇੱਕ ਜੇ ਅਗਰ ਬੱਚਿਆਂ ਵਾਲਾ ਘਰ ਹੈ ਇਹਨਾਂ ਨੇ ਤਾਂ ਆਪਣੀਂ ਪੇਂਟਿੰਗ ਕਰ ਦੇਣੀ ਹੈਗੀ ਜੇ। ਠੀਕ ਹੈ ਦੋ ਮਹੀਨੇ ਵੀ ਨਹੀਂ ਤੁਹਾਡੇ ਨਿਕਲਣੇ ਹੈਗੇ ਤੇ ਇਹਨਾਂ ਨੇ ਆਪਣੀਂ ਪੇਂਟਿੰਗ ਕਰ ਦੇਣੀ ਹੈਗੀ ਐ। ਤੇ ਇਸ ਤੋਂ ਬੈਟਰ ਹੈਗਾ ਆ ਕਿ ਤੁਸੀਂ ਇੱਕ ਅੱਜ ਕੱਲ ਵੈਸੇ ਚੱਲਿਆ ਦਾ ਵੀ ਇਹੀ ਟਰੈਂਡ ਹੈਗਾ ਆ ਜਾਂ ਤਾਂ ਫੇਰ ਅਮ ਮੋਲਡਿੰਗ ਵਗੈਰਾ ਦਾ ਪਰ ਮੋਲਡਿੰਗ ਵੀ ਨਾ ਹੁਣ ਥੋੜਾ ਔਲਡ ਜਿਆ ਫੈਸ਼ਨ ਹੋ ਗਿਆ ਐ। ਹੁਣ ਇਹ ਹੈਗਾ ਕਿ ਟਾਇਲਸ ਬੜੀ ਸੋਹਣੀ ਆਉਂਦੀ ਹੈਗੀ ਏ ਇੱਕ ਵਾਲ ਤੇ ਟਾਇਲ ਲੱਗ ਜਾਂਦੀ ਹੈਗੀ ਐਂ। ਠੀਕ ਹੈ ਨਾ ਜਾਂ ਵਾਲ ਪੇਪਰ ਵੀ ਵਾਲ ਪੇਪਰ ਵੀ ਬਹੁਤ ਸੋਹਣੇ ਆਉਂਦੇ ਹੈਗੇ ਐ। ਠੀਕ ਐ ਤੇ ਤੁਸੀਂ ਟਾਇਲਸ ਵੀ ਲਗਵਾ ਸਕਦੇ ਹੋ ਵਾਲਪੇਪਰ ਵੀ ਲ ਲਗਵਾ ਸਕਦੇ ਹੋ। ਵਾਲਪੇਪਰ ਪਰ ਇਹ ਹੈਗਾ ਕਿ ਈਜ਼ੀ ਲੱਗ ਜਾਏਗਾ। ਟਾਇਲਸ ਦਾ ਹੋਰ ਜਾਦਾ ਖਲੇਰਾ ਪਏਗਾ ਕਿਉਂਕਿ ਉਹਨੂੰ ਕੱਟ ਵਧ ਕੇ ਕਰਵਾਣਾ ਹੈਗਾ ਤੇ ਧੂਲ ਮਿੱਟੀ ਟੀ ਏਸੇ ਹੀ ਹੋਏਗੀ।
ਹਾਂਜੀ।
ਇਹ ਹੈਗਾ ਆ। ਤੁਸੀਂ ਵੈਸੇ ਦੇਖ ਸਕਦੇ ਹੋ ਅ ਆ ਵਾਲਪੇਪ ਪਰਸ ਚ ਵੀ ਕਾਫੀ ਸਾਰੇ ਡਿਜ਼ਾਇਨ ਆਂਦੇ ਹੈਗੇ ਆ। ਠੀਕ ਹੈ ਫੇਰ ਨੀਚੇ ਮਤਲਬ ਕਿ ਇੱਕ ਸਾਈਡ ਤੇ ਉਹ ਕਰਵਾ ਕੇ ਤੇ ਤੇ ਉਹ ਕਰਵਾ ਕੇ ਫਿਰ ਨੀਚੇ ਜਿ ਅਹ ਤਿੰਨ ਹੋਰ ਦੀਵਾਰਾਂ ਰਹਿ ਜਾਣਗੀਆਂ ਨਾ ਉਹਨਾਂ ਦੇ ਨੀਚੇ-ਨੀਚੇ ਨਾ ਤੁਸੀਂ ਮਤਲਬ ਲੱਕੜੀ ਦਾ ਥੋੜ੍ਹਾ ਜਿਨਾ ਕੰਮ ਕਰਵਾ ਸਕਦੇ ਹੋ। ਕਿ ਜੇ ਅਗਰ ਸਿਲਣ ਵਗੈਰਾ ਹੈਗੀ ਐ। ਤੇ ਉਹ ਨਾਲ ਉਹ ਚੀਜ਼ ਨਾ ਖ਼ਰਾਬ ਨਹੀਂ ਹੋਏਗੀ ਕਿਉਂਕਿ ਸਿਰਫ
ਸਿਲਣ ਬਹੁਤ ਹੈਗੀ ਐ।
ਹਾਂ ਇਹ ਹਰ, ਹਰ ਘਰ ਦੇ ਵਿੱਚ ਹੁੰਦੀ ਹੈਗੀ ਐ।
ਅੱਛਾ, ਅੱਛਾ।
ਹੂੰ, ਫੇਰ ਪੇਂਟ ਨਾਲ ਇਹ ਹੁੰਦਾ ਕਿ ਉਹਦੀ ਪੱਪੜੀ ਜਿਹੜੀ ਹੈ ਨਾ, ਹਾਂ ਉਤਰਨ ਲੱਗ ਜਾਂਦੀ ਹੈਗੀ ਹੈ ਤੇ ਉਹ ਫੇਿਰ ਗੰਦੀ ਲੱਗਦੀ। ਬਹੁਤ ਗੰਦੀ ਲੱਗਦੀ ਹੈਗੀ ਹੈ।
ਹਾਂ, ਮੈਂ ਦੇਖਿਆ ਕਈਆਂ ਦੇ ਘਰ ਨਾ ਪੂਰੇ ਪੂਰੇ, ਅਹ ਬੋਲ ਹੁਣੇ ਜਿਵੇਂ ਪੇਂਟ ਕਰਾਇਆ ਤੇ ਨਾਲ ਹੀ ਉਦੀ ਪੱਪੜੀ ਉੱਪਰ ਉਹ ਜਿਵੇਂ ਸੀਲਣ ਦੇ ਨਾਲ ਨਾ, ਖ਼ਰਾਬ ਹੋ ਜਾਂਦੀਆਂ ਦੁਵਾਰਾ ਬਹੁਤ ਜਲਦੀ ਪੇਂਟ ਤੇ ਵੀ ਬੜਾ ਪੈਸਾ ਲੱਗਦਾ ਏ, ਬਹੁਤ ਜ਼ਿਆਦਾ ਪੈਸਾ ਲੱਗਦੈ ਪੇਂਟ ਤੇ ਵੀ, ਤੇ ਮੈਂ ਵੀ ਤਾਂ ਹੀ ਸੋਚ ਰਹੀ ਸੀ, ਮੈਂ ਕਿਹਾ ਮੈਂ ਤੇ ਹੋ ਗਈ ਕਨਫਿਊਜ, ਮੈਂ ਕੀ ਕਰਾਵਾਂ? ਤੇ ਮੈਂ ਕਿਹਾ ਚਲੋ ਪੁੱਛ ਲੈਨੀ ਆ, ਕਿ ਇੱਕ ਦੋ ਦੀ ਸਲਾਹ ਲੈਣੀ ਚੰਗੀ ਗੱਲ ਹੁੰਦੀ ਏ। ਕਿ ਮੈਂ ਕਿਹਾ, ਸਲਾਹ ਲੈ ਕੇ ਈ ਕਰਾਵਾਂ। ਤੇ ਵੋਲ ਪੇਪਰ, ਹੁਣ ਮੈਂ ਹੁਣ ਐ ਕਨਫਿਊਜ ਹੋ ਗਈ, ਚਲੋ ਪੇਂਟ ਤੇ ਹੂੰ ਮੈਂ ਕੈਂਸਲ ਕਰ ਦਾਂਗੀ ਕਿ ਵੋਲ ਪੇਪਰ ਲਵਾਵਾਂ, ਕਿ ਟਾਇਲਸ ਲਵਾਵਾਂ?
ਪੇਂਟ ਤਾਂ ਇਹ ਹੈਗਾ ਨਾ, ਕਿ ਇੱਕ ਦੀਵਾਰ ਤੇ ਤੁਸੀਂ ਵੋਲਸ ਕਰਵਾ ਸਕਦੇ ਹੋ ਬਾ ਬਾਕੀ ਕੇ ਦੀਵਾਰਾਂ ਤੇ, ਤੁਹਾਨੂੰ ਪੇਂਟ ਕਰਵਾਉਣਾ ਪੈਣਾ ਹੈਗਾ ਏ। ਤੁਸੀਂ ਇਹ ਡਿਸਾਈਡ ਕਰ ਲਓ, ਕਿ ਕਿਹੜੇ ਕਮਰੇ ਦੇ ਵਿੱਚ ਮਤਲਬ ਕਿਹੜਾ ਕਲਰ ਦਾ ਤੁਸੀਂ ਕਰਵਾਉਣਾ ਹੈਗਾ ਏ ਨਾ, ਇਹ ਚੀਜ਼ ਡਿਸਾਈਡ ਕਰ ਲਓ ਜਾਂ ਟਾਇਲ, ਟਾਇਲ ਡਿਸਾਈਡ ਕਰ ਲੋ ਕਿਹੜੀ ਲਗਵਾਣੀ ਆਂ, ਵਾਲਪੇਪਰ ਕਿਹੜਾ ਲਗਵਾਉਣਾ ਹੈਗਾ ਵਾ। ਤੇ ਫੇਿਰ ਉਹਦੇ ਵਿੱਚੋਂ ਹੀ ਨਾ, ਕੋਈ ਰੰਗ ਮਤਲਬ ਕਿ ਲੈ ਲੈਣਾ। ਕੋਈ ਲਾਈਟ ਕਲਰ ਹੀ ਲੈਣਾ, ਡਾਰਕ ਕਲਰ ਨੀ ਲਾਈਟ ਕਲਰ ਹੀ ਣਾ, ਕਿਉਂਕਿ ਲਾਈਟ ਕਲਰ ਹੀ ਕਮਰਿਆਂ 'ਚ ਅੱਛੇ ਲੱਗਦੇ ਹੈਗੇ। ਡਾਰਕ, ਡਾਰਕ ਕਲਰ ਅੱਛੇ ਨਹੀਂ ਲੱਗਦੇ ਹੈਗੇ।
ਹਾਂ ਲਾਈਟ ਨਾ ਥੋੜਾ ਨਾ, ਡਾਰਕ ਕਲਰ ਨਾ ਅੱਖਾਂ ਨੂੰ ਹਨੇਰਾ ਜਿਹਾ ਲੱਗਦਾ।
ਹਾਂ ਹਨੇਰਾ ਜਿਹਾ ਲੱਗਦਾ ਹੈਗਾ ਆ, ਹਮ ਤੇ ਫਿਰ ਉਸ ਤੇ ਉਸੇ ਹਿਸਾਬ ਦੇ ਨਾਲ, ਤੁਸੀਂ ਕਰਟਨ ਜੇ ਅਗਰ ਤੁਹਾਡੇ ਅਹ ਬਾਰੀਆਂ ਦਰਵਾਜ਼ੇ ਹੈਗੇ ਆ ਤੇ, ਤੁਸੀਂ ਉਸੇ ਹਿਸਾਬ ਦੇ ਨਾਲ ਆਪਣੇ ਕਟਲ ਅ ਲਗਵਾ ਸਕਦੇ ਹੋ, ਪਰਦੇ ਨਾ
ਅੱਛਾ, ਅੱਛਾ।
ਹਮ, ਉਹਦੇ ਵਿੱਚੋਂ ਹੀ ਮਤਲਬ ਇਹ ਆ ਕਿ ਜੇ ਅਗਰ ਤੁਸੀਂ ਆਪਣਾ, ਪੂਰਾ ਰੂਮ ਅਗਰ ਬਲੂ ਕਲਰ ਦਾ ਕਰਦੇ ਹੈਗੇ ਹੋ ਠੀਕ ਹੈ ਨਾ ਨੀਲੇ ਰੰਗ ਦਾ, ਪਰ ਲਾਈਟ ਕਲਰ ਨੀਲਾ ਹੀ ਲੈਣਾ ਡਾਰਕ ਕਲਰ ਨੀਲਾ ਨਾ ਲੈਣਾ, ਠੀਕ ਹੈ। ਅੱਜ ਕੱਲ ਵੈਸੇ, ਅਹ ਲਾਈਟ ਬਰਾਊਨ ਸ਼ੇਡ ਹੋ ਗਈ, ਠੀਕ ਹੈ। ਬੇਜ ਕਲਰ ਹੋ ਗਿਆ, ਏਦਾਂ ਦੇ ਕਲਰ ਚੱਲਦੇ ਹੈਗੇ। ਚੌਕਲੇਟ ਬਰਾਊਨ ਹੋ ਗਿਆ, ਇੱਕ ਸਾਈਡ ਤੇ ਤੁਸੀਂ ਉਹ ਡਾਰਕ ਰੱਖ ਲਿਆ, ਤੇ ਬਾਕੀ ਸਾਈਡ ਦੀਵਾਰਾਂ ਤੇ ਲਾਈਟ ਰੱਖ ਲਿਆ। ਠੀਕ ਹੈ ਨਾ, ਉਹਦੇ ਨਾਲ ਹੀ ਮਤਲਬ ਕਰੀਮ ਕਲਰ ਜਾਂ ਬੇਜ ਕਲਰ ਦੇ ਨਾ, ਆਪਣੇ ਤੁਸੀਂ ਕਰਟੈਂ ਰੱਖ ਲਏ। ਤੇ, ਇਹ ਅੱਛਾ ਲੱਗਦਾ ਹੈਗਾ, ਬਣਿਆ ਹੋਇਆ ਪੂਰਾ ਨਾ। ਤੁਸੀਂ ਵੈਸੇ ਤਾਂ ਅੱਜ ਕੱਲ ਤੁਸੀਂ ਬਾਜ਼ਾਰ ਜਾਓਗੇ ਵੀ ਨਾ, ਠੀਕ ਹੈ ਨਾ ਜਿੱਥੇ ਜਾਓਗੇ ਜਾਂ ਅਹ ਵਾਲਪੇਪਰ, ਵਾਲਪੇਪਰ ਵੀ ਇੱਦਾਂ ਦੇ ਆ ਗਏ ਜਿੱਦਾਂ ਲੱਗਦਾ ਹੈਗਾ ਕਿ ਟਾਇਲ ਹੈਗੀ ਹੈ। ਕਿਉਂਕਿ ਥੋੜੇ ਮੋਟੇ ਜਿਹੇ ਮੋਟੇ ਵਿੱਚ ਆਉਣ ਲੱਗ ਗਏ ਹੈਗੇ, ਪਹਿਲਾਂ ਨਾ ਪੂਰੀ ਸ਼ੀਟ ਆਉਂਦੀ ਹੁੰਦੀ ਸੀਗੀ ਨਾ। ਤੇ ਹੁਣ ਥੋੜੇ ਮੋਟੇ ਵਿੱਚ ਆਉਣ ਲੱਗ ਗਏ ਹੈਗੇ ਆ, ਤੇ ਉਹ ਵੀ ਮਤਲਬ ਕਾਫ਼ੀ ਟਾਈਮ ਉਹਦੀ ਕਾਫ਼ੀ ਟਾਈਮ ਤੱਕ ਚੱਲ ਜਾਂਦੇ ਹੈਗੇ ਆ। ਠੀਕ ਹੈ ਨਾ ਜਲਦੀ ਖਰਾਬ ਵੀ ਨਹੀਂ ਹੁੰਦੇ ਹੈਗੇ, ਤੁਸੀਂ ਜਦੋਂ ਜਾਓਗੇ ਨਾ ਉਹਨਾਂ ਨੇ ਤੁਹਾਨੂੰ ਪੂਰੇ ਕਮਰੇ ਦੀ ਉਹਨਾਂ ਨੇ ਆਪ ਹੀ ਸੈਟਿੰਗ ਕਰਕੇ ਦੇ ਦੇਣੀ ਹੈਗੀ ਹੈ, ਜਾਂ ਉਹਨਾਂ ਨੂੰ ਬੋਲ ਦੇਣਾ ਕਿ ਏਦਾਂ ਸਾਡੇ ਰੂਮ ਰੂਮਸ ਹੈਗੇ ਨੇ ਤੇ ਉਹਨਾਂ ਦੀ ਅਸੀਂ ਸੈਟਿੰਗ ਕਰਵਾਉਣੀ ਆ, ਉਹਨਾਂ ਖੁਦ ਹੀ ਕਰਕੇ ਦੇਣੀ, ਪਰ ਪਸੰਦ ਤੁਹਾਨੂੰ ਹੀ ਕਰਨਾ ਪੈਣਾ ਹੈਗਾ ਆ। ਬਸ ਸਾਰਟੀਗ
ਹਾਂ, ਮਤਲਬ ਕਿ ਸਾਨੂੰ ਦੱਸ ਦੇਣਗੇ ਤੁਹਾਨੂੰ ਕਿ ਉਹ ਕਲਰ ਅਸੀਂ ਦੱਸ ਦਾਂਗੇ ਸਾਨੂੰ। ਤਾਂ ਤੇ ਫਿਰ ਸਾਨੂੰ ਜੋ ਵੀ ਟਾਇਲਸ, ਵਾਲਪੇਪਰ ਜਾਂ ਪੇਂਟ ਅਸੀਂ ਜੋ ਵੀ ਕਰਉਣਾ ਤੇ ਫਿਰ ਉਹ ਸਾਨੂੰ ਉਸ ਹਫ਼ਤੇ ਬਣਾ ਕੇ ਦੇ ਦੇਣਗੇ। ਗੇ ਅ ਅੱਛਾ-ਅੱਛਾ, ਠੀਕ ਹੈ, ਠੀਕ। ਓਹੀ ਬਸ ਇਹੀ ਜੋ ਕਨਫਿਊਜਨ ਹੁੰਦੀ ਵੀ ਸੀ, ਮੈਂ ਪੁੱਛ ਮ ਕਲਰ ਵਗੈਰਾ ਦਾ ਹੁੰਦਾ ਏ। ਚਲੋ ਫਿਰ ਇਹ ਪਤਾ ਕੀ ਹੁੰਦਾ ਕਾ ਕਾਫ਼ੀ ਟਾਈਮ ਲੱਗ ਜਾਂਦਾ ਬੰਦੇ ਨੇ। ਕਈ ਕੰਮ ਕਰਾਉਣਾ ਹੁੰਦਾ ਏ ਤੇ ਥੋੜਾ ਅੱਛਾ ਜਿਹਾ ਕਰਵਾ ਲਈਏ।
ਵੀ ਪੈਸੇ ਵੀ ਇੰਨੇ ਲੱਗਦੇ ਹੈਗੇ ਆ, ਜੇ ਅਗਰ ਥੋੜ੍ਹਾ ਟਾਈਮ ਬਾਅਦ ਹੀ ਵੇਸਟ ਹੋ ਜਾਂਦਾ ਕਿਆ ਹੀ ਫਾਇਦਾ ਹੈ।
ਹਾਂਜੀ-ਹਾਂਜੀ, ਓਹੀ ਚੀਜ਼ ਹੈ ਨਾ ਤੇ ਤਾਂ ਹੀ ਸੋਚ ਸਮਝ ਕੇ ਥੋੜ੍ਹਾ ਬੰਦਾ ਕਰਦਾ ਏ। ਓਕੇ ਅੱਜ ਕੱਲ। ਮੈਂ ਕਿਹਾ ਚਲੋ ਦੋ ਦੀ ਸਲਾਹ ਲੈਣੀ ਆ, ਮੈਨੂੰ ਵੈਸੇ ਇੱਕ ਦੋ ਜਾਣਾ ਮੈ ਹੋਰ ਵੀ ਪੁੱਛਿਆ, ਉਹਨਾ ਨੇ ਵੀ ਮੈਨੂੰ ਇਹ ਹੀ ਸਲਾਹ ਕਿ ਤੁਸੀਂ ਪੇਂਟ ਨਾਲੋਂ ਜਾ ਟਾਇਲਸ ਜਾ ਵਾਲ ਪੇਪਰ ਦੇਖ ਲਓ, ਉਹ ਜ਼ਿਆਦਾ ਵਧੀਆ ਲੱਗਣਗੇ। ਤੇ ਮੈਂ ਕਿਹਾ ਚਲੋ ਕੋਈ ਨੀ ਮੈਂ ਦੇਖਦੇ, ਫਿਰ ਮੈਨੂੰ ਯਾਦ ਹੈ ਮੈਂ ਕਿਹਾ ਤੁਸੀਂ ਹੁਣੇ ਪਿੱਛੇ ਆਪਣਾ ਜਿਵੇਂ ਮਕਾਨ ਬਣਾਇਆ, ਮੈਂ ਕਿਹਾ ਤੁਹਾਡੇ ਕੋਲ ਪਹਿਲੇ ਸਲਾਹ ਲਵਾਂ, ਕੀ ਸਹੀ ਹੈਗਾ, ਤੇ ਉਹਦੇ ਹਿਸਾਬ ਤੇ ਮੈਂ ਕਿਹਾ ਫਿਰ ਜਾ
ਹਮ।।
ਮੈ ਕਿਹਾ ਫਿਰ ਤੁਹਾਨੂੰ ਪਤਾ ਹੁਣ ਜਿਵੇਂ ਲੇਬਰ ਲੱਗੀ, ਤੇ ਨਾਲੋਂ ਨਾਲ ਫਿਰ ਫਟਾਫਟ ਆਪਣੇ ਆਪ ਨੂੰ ਵੀ ਓਨਾ ਹੀ ਕੰਮ ਕਰਨਾ ਪੈਂਦਾ ਨਾਲ। ਤੇ ਹੁਣ ਜਿੰਨੀ ਜਲਦੀ ਕਰਾਵਾਂਗੇ ਤਾਂ ਹੀ ਵਿਹਲੇ ਹੋਵਾਗੇ, ਗਰਮੀ ਦੇ ਦਿਨ ਨੇ ਵੈਸੇ ਹੀ ਕੱਲ ਉਹ ਹੋ ਜਾਂਦਾ ਹੈ, ਖਲਾਰਾ ਵੀ ਬਹੁਤ ਪੈਂਦਾ ਕੰਮ ਦਾ ਨਾ।
ਉਹ ਤਾਂ ਬਹੁਤ ਜ਼ਿਆਦਾ, ਅਗਰ ਟਾਇਲ ਵਗੈਰਾ ਕਰਵਾਉਂਦੇ, ਉਹਦੀ ਤਾਂ ਕਟਿੰਗ ਵਗੈਰਾ ਕਰਨੀ ਤਾਂ ਧੁਲ ਮਿੱ ਮਿਟੀ ਬੜੀ ਉੱਡਦੀ ਹੈਗੀ ਉਹਦੀ ਤਾਂ ਅਸੀਂ ਤਾਂ ਹੀ ਫੇਰ ਇੱਕ ਕਮਰੇ ਵਿੱਚ ਇੱਕ ਇੱਕ ਕਮਰੇ ਵਿੱਚ ਹੀ ਟਾਇਲ ਲਗਵਾਈ, ਉਹ ਗੈਸਟ ਰੂਮ ਹੈਗਾ ਆ, ਤੇ ਉਹਦੇ ਵਿੱਚ ਤੇ ਅਸੀਂ ਟਾਇਲ ਲਗਾ ਲਈ ਬਾਕੀ ਵਿੱਚ ਵਾਲਪੇਪਰ ਲਗਾ ਲਿਆ।
ਅੱਛਾ-ਅੱਛਾ-ਅੱਛਾ, ਠੀਕ ਠੀਕ ਹੈ।
ਉਹਨੂੰ ਫਿਰ ਟਾਈਮ ਵੀ ਜ਼ਿਆਦਾ ਲੱਗਦਾ ਹੈਗਾ ਵਾਲਪੇਪਰ ਉਹਨੂੰ ਘੱਟ ਲੱਗਦਾ ਹੈਗਾ, ਮੈਂ ਕਿਹਾ ਕਰਾ ਕੇ ਲਮੇ ਮਾਰੋ ਹੁਣ।
ਹਾਂ, ਹਾਂ, ਮੈਂ ਹੁਣ ਨਾ, ਮੇਰਾ ਵੀ ਮਨ ਕਹਿ ਰਿਹਾ ਕਿ ਮੈਂ ਵਾਲਪੇਪਰ ਹੀ ਲਵਾ ਛੇਤੀ ਕੰਮ ਹੋ ਜਾਏਗਾ, ਹਾ ਨਾਲੇ ਵਧੀਆ ਵੀ ਲੱਗੇਗਾ ਤੇ ਨਾਲੇ ਮਨਪਸੰਦ ਦਾ ਬਣ ਜਾਏਗਾ, ਚਲੋ। ਚਲੋ ਤੁਹਾਡੇ ਨਾਲ ਵਧੀਆ ਲੱਗਿਆ ਗੱਲ ਕਰਕੇ ਚੰਗੀ ਸਲਾਹ ਦਿੱਤੀ ਤੁਸੀਂ। ਚਲੋ ਠੀਕ ਹੈ ਸ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
ਹਮ ਹਮ